ਹੈਲੋ?
ਹਾਂਜੀ ਹਾਂਜੀ।
ਹਾਂਜੀ ਤੇ। ਇਹ ਕਹਿੰਦਾ ਕੀ? ਕੀਰਤਨ ਸਿੱਖਣਾ ਮੈਂ ਕਿਹਾ ਪਹਿਲਾਂ ਵਾਹਿਗੁਰੂ ਕਹਿਣਾ ਸਿੱਖ ਚੱਜ ਨਾਲ ਬਹਿ ਕੇ। ਤੇ ਫੇਰ ਸਿੱਖੀ ਕੀਰਤਨ ਮੈਂ ਕਿਹਾ ਜੂੜੇ ਬਣਾਣੇ ਵਾਲਾ ਕੰਮ ਥੋੜ੍ਹੀ ਆ ਕੀਰਤਨ ਸਿੱਖਣ ਵਾਲਾ ਉਹ ਤਾਂ ਚੱਲ ਤੂੰ। ਕਰ ਲਿਆ।
ਹਾਂ ਅੱਜ ਮੈਂ ਤੁਹਾਡੇ ਗਲੀ ਚੋਂ ਨਿਕਲੀ ਸੀ? ਤੁਹਾਡਾ ਬੇਟਾ ਬਾਹਰ ਸਾਈਕਲ ਤੇ ਖੜਾ ਸੀ ਅਰੇ ਮੈਂ ਜਲਦੀ ਤੇ ਸੀ ਆਪਣੇ ਹਸਬੈਂਡ ਨਾਲ ਲੈ ਕੇ। ਮੈਂ ਤੇ ਤੁਹਾਡਾਡੱਬਾ ਬ ਬਾਹਰ ਖੜਾ ਸੀ ਮੈਂ ਕਿਹਾ ਹੈਲੋ ਕਹਿੰਦਾ ਹੈ ਲੋਬੜੀ ਤੇਜ ਬੋਲ ਕੇ ਹੋਏਆ ਸੀ ਨਹੀਂ। ਨ ਚਲੋ ਇਹਨੂੰ ਦੇਖ ਰਿਹਾ ਅਸੀਂ ਘਰੇ ਬੇਟੇ ਨੂੰ ਅਸੀ ਤਿਆਰੀ ਹਾਂਜੀ ਤਿਆਰੀ ਤੇ ਹੋ ਗ ਪਰ ਸਵੇਰੇ ਨਿਕਲ ਨੀ ਆਉਣਾ।
ਕਿਉਂ ਕੀ ਗੱਲ ਹੋਈ?
ਨਹੀਂ ਉਹ ਨਾ ਯਾਰ ਦੁਪੱਟਾ ਦਿੱਤਾ ਸੀ ਮੈਂ ਕਲਰ ਕਰਵਾਣਾ ਤੇ ਕੀ ਕਹਿੰਦੇ ਨੇ ਉਹ ਭਾਈ ਕਹਿੰਦਾ ਮੇਰੇ ਕੋਲ ਨਾ ਸ਼ਾਮ ਵੇਲੇ ਖੇਡ ਨੀ ਹੁੰਦਾ ਮੈਂ ਸਵੇਰੇ ਕਰਾਂਗਾ।
ਇਹ ਤਾਂ ਮੈਂ ਕਹਿੰਦੀ ਹਾਂ ਇਹ ਬਾਂਦਰ ਜੇ ਨਾ ਸਿਰ ਤੇ ਚੜ ਜਾਂਦੇ ਆ ਮੈਂ ਤੁਹਾਨੂੰ ਗੱਲ ਸੁਣਾਉਂਦੀ ਹਾਂ। ਮੈਂ ਨਾ ਹੁਣ ਨਾ ਉਹ ਅੰਮ੍ਰਿਤਸਰ ਤੋਂ ਆਏ ਹੋਏ ਆ ਕੋਈ ਉਹਨਾਂ ਤੋਂ ਮੈਂ ਛੇ ਸੂਟ ਖਰੀਦ ਕੇ ਲਿਆਈ ਆ ਉੱਧਰ ਸੂਟ ਸੋਹਣੇ ਮਿਲ ਗਏ ਆ। ਮਾਲਕ ਕੋਟਨ ਰਾਮ ਟੈਕਸ ਦੇ ਮੈਂ ਜ਼ਿਆਦਾ ਐਵੇਂ ਸੂਟ ਨਹੀਂ ਪਾਂਦੀ ਮੈਂ ਥੋੜੇ ਘੱਟ ਲਏ ਘੱਟ ਹੀ ਇਹਦੇ ਪਾਣੇ ਹਾਂ ਸ਼ੋਸ਼ੇ ਸ਼ਾਸੇ ਜੇ ਵੀ ਤੇ ਕਿਉਂਕਿ ਸਾਲ ਚ ਤਿੰਨ ਚਾਰ ਵਾਰੀ ਦਾ ਸੂਟ ਪਾਈ ਦਾ ਠੀਕ ਆ ਤੇ ਚੁੰਨੀ ਮੈਂ ਉਹ ਤੋਂ ਵੀ ਮੈਂ ਕਿਹਾ ਪਿਓਰ ਦੀ ਦੋ ਕਹਿੰਦੇ ਹਾਫ ਪਿਓਰ ਆ ਮੈਂ ਕਿਹਾ ਹਾਫ ਪਿਓਰ ਤਾਂ ਮ ਮੈਂ ਸਿਰ ਤੇ ਪਾ ਪਿਓਰ ਦੀ ਦੇ ਕਹਿੰਦਾ ਬਾਰਾਂ ਸੌ ਦੀ ਪਿਓਰ ਦੀ ਮਿਲਦੀ। ਵਧੀਆ ਮੈਂ ਕਿਹਾ ਤੂੰ ਦੇ ਤਾਂ ਸਹੀ। ਕਹਿੰਦਾ ਮੈਂ ਰੱਖੀ ਨੀ ਮੈਂ ਕਿਹਾ ਆ ਦੇਖ ਐਂ ਨੀ ਹੁੰਦਾ ਮੈਂ ਕਿਹਾ ਤੂੰ ਇੱਥੇ ਦੇ ਲੋਕਾਂ ਨੇ ਹਿਸਾਬ ਨਹੀਂ ਰੱਖੀ ਲੈਣ ਵਾਲੇ ਲੈ ਵੀ ਲੈਂਦੇ। ਆ ਫਿਰ ਮੈਂ ਤੋਂ ਚਣਾਉਣ ਦੀ ਚੁੰਨੀ ਲਈ ਸਾਢੇ ਤਿੰਨ ਸੌ ਦੀ ਉਹ ਚੁੰਨੀ ਮੈਂ ਉਹਦੇ ਕਹਿਣ ਤੇ ਉਹ ਭਾਈ ਨੂੰ ਦੇ ਕੇ ਆਈ ਉਹ ਜਿੱਥੇ ਅਗਰਬੱਤੀ ਵਾਲਾ ਨੀ ਓਦੇ ਸਾਹਮਣੇ ਰੰਗਾਣ ਆਲਾ ਉਹਨੂੰ ਦੇ ਕੇ ਆਈ ਭਾਈ ਤਾਂ ਐਂ ਕਰੇ ਜਿਵੇਂ ਪਤਾ ਨੀ ਕਿੱਥੇ ਦਾ ਸ਼ੋਰੂਮ ਵਾਲਾ ਤਿੰਨ ਦਿਨ ਉਹ ਚੁੰਨੀ ਚਰੋੜ ਮਰੋੜ ਕੇ ਰੱਖੀ ਮੈਂ ਤੀਜੇ ਦਿਨ ਪਹੁੰਚੀ ਲੀਰ ਜੀ ਲੱਭੀ ਮੇਰੀ ਕਹਿੰਦਾ ਯਹੀ ਚੁੰਨੀ ਸੀ ਮੈਂ ਕਿਹਾ ਤਾਂ ਮੈਨੂੰ ਵੀ ਪਤਾ ਤੈਨੂੰ ਵੀ ਪਤਾ ਇਹ ਦੱਸ ਤੂੰ ਕੀਤੀ ਕੀ ਨਹੀਂ ਕਹਿੰਦੇ ਹਾਂ ਏਕ ਕਲਰ ਹੁਆ ਦੂਸਰਾ ਕੌਣਸ ਕਰਨਾ ਮੈਂ ਲਾ ਫੇਰ ਉਹੀ ਗੱਲ ਤੇ ਮੈਂ ਕਿਹਾ। ਕਰਦੇ ਮੈਂ ਕਿਹਾ ਹੁਣ ਮੈਂ ਫੇਰ ਉਹਦੇ ਇੱਕ ਸਿਰ ਖੜ ਕੇ ਕੇ ਉਹਦਾ ਸਿਰ ਖਾ ਕੇ ਅੱਧੇ ਘੰਟੇ ਚ ਚੁੰਨੀ ਰੰਗਾ ਕੇ ਸੋਹਣੇ ਤਰੀਕੇ ਨਾਲ ਢਾਈ ਸੌ ਰੁਪ ਰੁਪਈਆ ਮੰਗੇ ਮੈਂ ਕਿਹਾ ਇੱਕ ਤਾਂ ਤੂੰ ਮੇਰਾ ਪੈਟਰੋਲ ਕਲਰ ਤੇ ਟਾਈ ਡਾਈ ਸੀਗਾ ਥੱਲੇ ਪੱਲਿਆਂ ਤੇ
ਅੱਛਾ,
ਸੁਣ ਮੇਰੀ ਢਾਈ ਮੀਟਰ ਦੀ ਮੇਰੀ ਬੜੀ ਚੁੰਨੀ ਆ ਮੰਨੀ ਗੱਲ ਤੈਨੂੰ ਤਿੰਨ ਦਿਨ ਹੋ ਗਏ ਮੇਰੀ ਚੁੰਨੀ ਰੋਲਦੇ ਨੂੰ ਮੈਂ ਕਿਹਾ ਤੂੰ ਤਾਂ ਚੁੰਨੀ ਐ, ਤੀ ਜਿਵੇਂ ਸੰ ਸਾਨੂੰ ਸੰਤਾਲੀ ਦੀ ਪੇਟੀਆਂ ਚੋਂ ਕੱਢ ਕੇ ਫੜਾਂਦੇ ਆ। ਖਰੋੜ ਚਰੋੜ ਮਰੋੜ, ਕਿ ਮੈਂ ਕਿਹਾ, ਕੌਣ ਕਹਿ ਦੂਗਾ ਨਵੀਂ ਚੁੰਨੀ ਆਂ ਮੈਂ ਫੇਰ ਫਿਰ ਉਹਨੂੰ ਮਸਾਂ ਦੋ ਸੌ ਰੁਪਇਆ ਫੜਾ ਕੇ ਆਈ।
ਅੱਛਾ,
ਤੇ ਮੇਰੀ ਮਾ ਨਾ ਜਿਹੜੀ ਉਹ ਹਜੇ ਠੀਕ ਹੈ ਨਾ, ਤੇ ਉਹ ਨਾ ਉਹ ਨਹੀਂ ਜਾਂਦੀ ਹਜੇ, ਪਤਾ ਨੀ ਕਦੋਂ ਹਿੱਲੂ ਤੇ ਮੈਂ ਤੁਹਾਨੂੰ ਦੱਸਦੀ ਆ ਉਹਨੇ ਕੀ ਕੀਤਾ। ਔਨੇ ਨਾ, ਮੇਰੇ ਨਾਲ ਜਾ ਕੇ ਲੱਲਾ ਭੱਬਾ ਖਰੀਦ ਲਿਆ। ਕੋਈ ਆਪਦਾ ਪੁਰਾਣੇ ਪੁਰਾਣੇ ਕਪੜੇ ਕੱਪੜੇ ਸੀ ਉਹ ਅਹ ਸਕਾਲਟ ਨੂੰ ਘੱਗਰੇ ਨੂੰ ਉਹਨੇ ਬਣਾ ਲਿਆ ਪਲਾਜ਼ੋ ਮੈਂ ਕਿਹਾ ਜੇ ਤਾਂ ਪਜਾਮੀ ਬਣਾਦੀ ਤਾਂ ਤਾਂ ਮੈਂ ਸਮਝਦੀ ਵੀ ਕੁੱਝ ਫ਼ਰਕ ਆ ਮੈਂ ਕਿਹਾ ਬਸ ਉਹ ਤੈਨੂੰ ਪਤਾ ਵੀ ਥੱਲੋਂ ਸੀਲ ਬਣੀ ਹੋਈ ਆ ਹੁਣ ਵੀ ਉਹ ਵੀ ਪਜਾਮਾ ਉਹ ਤ ਇਹਨੂੰ ਪਤਾ ਦੂਰੋਂ ਤੇ ਮੈ ਕਿਹਾ ਸਾਨੂੰ ਇਹੀ ਲੱਗ ਰਿਹਾ ਵੀ ਤੇਰਾ ਉਹ ਆ ਮੈਂ ਕਿਹਾ ਜਾ ਤੇ ਤਾਂ ਹੋਰ ਕੁਛ ਬਣਾ ਨਾ ਕਹਿੰਦੀ ਮੈਂ ਫੇਰ ਨਾ ਉਹਨੇ ਉਹਦੀ ਚੋਲੀ ਜਿਹੀ ਕਟਾਈ ਉੱਪਰੋਂ ਫੇਰ ਪਾਈ ਓਹਨੇ ਉਹਦਾ ਕੱਪੜਾ ਲਿਆਇਆ ਫੇਰ ਉਹ ਤੇ ਭਾਈ ਕੁੁਰਤੀ ਬਣਾਈ ਉਹ ਵੀ ਮੈਂ ਚ ਚੁਣ ਕੇ ਦਿੱਤਾ ਤਾਂ ਸੁਣ ਫੇਰ ਉਹ ਕੱਪੜਿਆਂ ਨੂੰ ਰੰਗਾਇਆ ਜੀ ਫਿਰ ਸਵਾਇਆ ਫੇਿਰ ਬਹੁਤ ਕੁਛ ਉਹ ਤਾਂ ਸ਼ੁਕਰ ਮੈਂ ਨਾਲ ਸੀ ਤਾਂ ਸਹੀ ਚੀਜ਼ਾਂ ਨੀ ਤਾਂ ਇਹ ਤਾਂ ਐਂ ਲੱਗ ਰਿਹਾ ਸੀ ਵੀ ਜੇ ਹੁਣ ਕੱਲ ਈਦ ਆ ਫਿਰ ਉਸ ਤੋਂ ਬਾਅਦ ਫੇਰ ਉਹ ਦੇਖਲੋ ਤੁਸੀਂ ਇੱਕ ਉਹ ਸੂਟ ਕਰਾਯਾ ਏ ਇੱਕ ਕਹਿੰਦੀ ਵੀ ਮੈਂ ਸਾਰੇ ਪੈਪਲਮ ਬਣਾਉਣੇ ਆ ਉਹ ਭਾਜੀ ਸਾਡੇ ਨਾਲ ਸੀਗਾ ਉਹਨੂੰ ਬੁਲਾਇਆ ਮੈਂ ਭਾਜੀ ਤਾਂ ਆਪਦਾ ਸਿਰ ਖੁਰਕਣ ਲੱਗ ਗਏ ਵੀ ਕਰਾਂ ਤਾ ਕਰਾਂ ਕੀ ਮੈਂ ਕਿਹਾ ਦੱਸ ਹੁਣ ਕੀ ਕਰਨਾ ਮੈਂ ਥੋੜ੍ਹੀ ਟੇਲਰ ਉਹ ਕਹਿੰਦਾ ਵੀ ਪੈਪਲਮ ਬਣਾ ਲੋ ਮੈਂ ਕਿਹਾ ਸਾਰੇ ਪੈਪਲਮ ਪਾ ਕੇ ਕਿੱਥੇ ਜਾਊਂਗੇ ਤੁਸੀਂ ਮੈਂ ਕਿਹਾ ਇੱਕ ਪੈਪਲਮ ਬਣਾ ਲੋਓ ਇੱਕ ਕਮੀਜ ਇੱਕ ਮੈਂ ਕਿਹਾ ਸ਼ਰਾਰਾ ਜਿਹੜਾ ਬਣਾ ਰਹੇ ਹੋ ਵਿੱਚੋਂ ਸਿਓਣ ਮਰਵਾ ਕੇ ਉਹਦੇ ਨਾਲ ਕਮੀਜ਼ ਬਣਾ ਲੋ ਗੋਡਿਆ। ਫੇਰ ਉਹ ਕਮੀਜ਼ ਬਣਾਈ ਮੇਰਾ ਦਿਮਾਗ ਮੈਂ ਯੂਜ ਕਰਾ ਕੇ ਦਿੱਤਾ ਕਿਉਂਕਿ ਦੇਖੋ ਜੀ ਮੇਰਾ ਜੋ ਸੁਭਾਵ ਆ ਸਿੱਧਾ ਬੋਲਣਾ। ਪਰ ਕਿਸੇ ਨੂੰ ਕਾਰਟੂਨ ਬਣਾਣਾ ਮੇਰਾ, ਨਹੀਂ ਮੰਨਦੇ, ਮੇਰਾ ਮਨ ਨੀ ਮੰਨਦਾ ਭਾਜੀ ਤੁਹਾਨੂੰ ਕਾਰਟੂਨ ਬਣਾ ਕੇ, ਕਹਿੰਦਾ ਪੇਪਲਮ ਪੇਪ, ਮੈਂ ਕਿਹਾ ਇਹਦਾ ਕੀ ਸੁਣਦੇ ਹੋ ਤੁਸੀਂ? ਨਾ ਇਹਨੇ ਇੱਕ ਤੁਹਾਡਾ ਪੈਪਲਮ ਸੀਨਾ ਨਾ ਵਾਸਤਾ ਉਹ ਤੋਂ ਸਲਾਹ ਲੈ ਲਈ ਫੇਰ ਅਸੀਂ ਕੱਪੜੇ ਕੁਪੜੇ ਰੰਗਾ ਕੇ ਉਹਣੇ ਭਾਈ ਨੇ ਦੇਖ। ਦੇਖੋ ਇੱਕ ਤਾਂ, ਡੇਢ ਮੀਟਰ ਦੀ ਚੀਜ਼ ਰੰਗਾ ਕੇ ਦਿੱਤੀ ਇੱਕ ਦੋ ਮੀਟਰ ਦੀ, ਤੀਜੀ ਚੁੰਨੀ ਰੰਗਾ ਕੇ ਦਿੱਤੀ ਦੋ ਮੀਟਰ ਦੀ ਅੱਧੇ ਘੰਟੇ ਚ ਉਹਨੇ ਚਿੰਨੀਆਂ ਚਾਨੀਆਂ ਰੰਗਾ ਰਗੂ ਕੇ ਸਾਡੇ ਮੱਥੇ ਮਾਰੀਆਂ। ਤੇ ਪੈਸੇ ਕਿੰਨੇ ਲਏ ਡੇਢ ਸੋ, ਚੁਪੀ
ਅੱਛਾ,
ਦੂਜੇ ਆਲੇ ਨੇ,
ਉਹ ਇੱਧਰ ਹੈ ਮੇਰੇ ਖਿਆਲ ਅਹ, ਤੁਸੀਂ ਕਹਿ ਰਹੇ ਹੋ ਨਾ ਐਦਰ ਖੇੜੇ ਦੇ ਸਾਹਮਣੇ ਗਲੀ ਚ ਹਾਂ ਠੀਕ ਹੈ ਠੀਕ ਹੈ ਤੇ ਉਹ ਮੇਰਾ ਪੈਟ ਹੈ ਉਹੀ ਹੈ ਮੇਰਾ ਵੀ,
ਬਹੁਤ ਵਧੀਆ ਉਹਨੇ
ਮੈਂ ਉਹਦੇ ਕੋਲ ਨੀ ਜਾਂਦੀ ਆ ਔ ਉਹ ਜਿਹੜਾ ਤੁਸੀਂ ਕਹਿ ਰਹੇ ਨਾ ਸੀ ਅਗਰਬ ਇੱਕ ਤਾਂ ਉਹਦਾ ਨਖਰਾ ਬੜਾ ਹੈ।
ਨਖਰਾ ਇੱਕ ਤਾਂ ਉਹਦੀ ਤੱਕਣੀ ਬੜੀ ਗੰਦੀ ਆ।
ਉਹ ਤੇ ਇੱਕ ਬੋਲਣ ਦਾ ਚਦਾ
ਇੱਕ ਨਾ ਆਂਟੀ ਲੰਘੀ ਉੱਥੋਂ ਆਂਟੀ ਲੰਘੀ ਆਂਟੀ ਵੀ ਹੈ। ਇੱਕ ਨਾਲ ਚੁੰਨੀ ਲਾ ਕੇ ਲੰਘੀ ਤੇ ਇੱਕ
ਤੇ
ਤੁਸੀਂ ਮੈਂ ਕਿਹਾ ਜੁੱਤੀਆਂ ਪੈਣਗੀਆਂ ਤੁਹਾਡੇ ਚੁੱਪ ਹੋ ਗਿਆ ਮੈਂ ਕਿਹਾ ਅਗਰ ਆਂਟੀ ਨੇ ਸੁਣ ਲਿਆ ਆਂਟੀਆਂ ਵੀ ਏਡੀਆਂ ਕਮਲੀਆਂ ਐ ਗੱਲਾਂ ਮਾਰਨ ਉਹ ਭਾਈ ਨਾਲ ਜਿਵੇਂ ਪਤਾ ਨੀ ਇਹਨਾਂ ਦਾ ਕੌਣ ਲੱਗਦਾ। ਹੋ ਫੇਰ ਉਸ ਤੋਂ ਬਾਅਦ ਅਸੀਂ ਜਿਹਦੇ ਕੋਲ ਗਏ ਨਾ ਜੋ ਖੇੜੇ ਸਾਹਮਣੇ ਉੱਥੇ ਤਾਂ ਉਹ ਤਾਂ ਬੇਚਾਰਾ ਚੁੱਪ ਚਾੱਪ ਸਭ ਕੁਛ ਦੇਤਾ ਜਦ ਮੇਰੀ ਨਨਾਣ ਨੇ ਉਹ ਮੁੰਡੇ ਨੂੰ ਅੰਕ ਕਲ ਕਿਆ ਉੱਥੇ ਚੜ੍ਹ ਗਿਆ ਉਹ ਕਹਿੰਦਾ ਦੋ ਦੋ ਸੌ ਵੀ ਦੋ ਸੌ ਲੈਗੇ ਬਈ ਤੇ ਮੈਂ ਕਿਹਾ ਹੋਰ ਬੋਲੋ ਅੰਕਲ ਮੈਂ ਕਿਹਾ ਬੋਲੋ ਮੈਂ ਕਿਹਾ ਉਨ ਕੇ ਮੁੂੰਹ ਸੇ ਨਿਕਲ ਗਿਆ ਅੰਕ ਅੰਕਲ ਭਈਆ ਡੇਢ ਸੌ ਪਕੜੋ ਬਈ ਆ ਆਪ ਉਹ ਮੁੂੰਹ ਸੇ ਨਿਕਲ ਗਿਆ ਤਾਂ ਅਗਲੇ ਨੇ ਡੇਢ ਸੌ ਰੁਪਇਆ ਫ
ਹਾਏ ਰੱਬਾ
ਉਹਨੂੰ ਦੇਖਲੋ ਐਡੀ ਵੱਡੀ ਹੋ ਕੇ ਉਹਨੂੰ
ਓਹ ਕਹਿ ਰਹੀ ਆ ਨਾ ਨਾਲ ਉਹਨ ਅੰਕਲ-ਅੰਕਲ ਕਹਿ ਰਹੀ ਆ ਉਹਨੂੰ ਬੇਚਾਰੇ ਨੂੰ
ਹਾਂ ਉਹਨੂੰ ਅੰਕਲ ਦੱਸੇ ਉਹ ਤਾਂ ਮੈਂ ਕਹਿੰਨੀ ਆ ਜਿਹੜਾ ਉਹਦੇ ਮੂੰਹ ਚ ਪਾਨ ਪੂਨ ਪਾਇਆ ਸੀ ਨਾ ਸਾਰਾ ਭਗਾ ਕੇ ਬਾਹ
ਹਾਏ ਰੱਬਾ ਮੇਰੇ ਤੁਹਾਡੇ ਨਨਾਣ ਪਤਲੀ ਬੜੀ ਹੋ ਗਈ ਸਲਿਮ ਟ੍ਰਿਮ ਹੋ ਗਈ
ਦੇਖੋ ਜੀ ਮੇਰੀ ਗੱਲ ਸੁਣੋ ਹੁਣ ਆ ਕੇ ਦੇਖੋ ਓਹਨੂੰ ਕੋਲੇ ਹੁਣ ਬੈਠੀ ਹੋਣੀ ਆ ਮੈਂ ਤੁਹਾਨੂੰ ਫੋਟੋ ਕੋਈ ਸਲਿੱਮ ਨਹੀਂ ਹੋਈ ਕੋਈ ਟਰੈਮ ਨੀ ਹੋਈ ਇੱਕ ਹੁੰਦਾ ਨਾ ਸਰੀਰ ਸਰੀਰ ਕਿੱਦਾਂ ਹੁੰਦਾ ਕੁੜੀਆਂ ਦਾ ਸਿੱਧਾ ਕਪਾਅ ਟੰਗੂ ਤੇ ਸੋਣਾ ਜੀ। ਲੱਤ ਸਰੀਰ ਹੋਣਾ ਚਾਹੀਦਾ ਸਾਡੇ ਗਲੂਟਸ ਵੀ ਪਰਫੈਕਟ ਦਿਖਣ ਸਾਡੇ ਸਾਹਮਣੇ ਆਮਣੇ ਵੀ ਏਦਾ ਕੱਲਾ ਸਾਹਮਣਾ ਈ ਦਿੱ ਖਦਾ
ਹਾਂ- ਹਾਂ ਬਈ ਏਵੇ ਏ ਤੇ ਚਲੋ ਤੁਸੀਂ ਕੀ ਕਹਿੰਦੇ ਜਦੋਂ ਮੈਂ- ਕੁਆਰੀ ਸੀ। ਤੇ ਮੈਂ ਉਨੂੰ ਦੇਖਦੀ ਸੀ ਜਦੋਂ ਵੀ- ਕੁਆਰੀ ਸੀ। ਉਹਨੂੰ ਸਾਰੇ ਮੁੰਡਾ ਕਹਿੰਦੇ ਸੀ। ਕੀ ਤੇਰਾ ਮੁੰਡਿਆ ਕਹਿਣਾ ਕੀ ਪਿੱਛੇ ਕੁਛ ਹੈਈ ਨੀ
ਤੇ ਖੜਦੀ ਵੀ- ਇੰਨਾ ਨ ਪੈਰ ਜੇ ਨਾ- ਹੋਰੇ ਕੁਛ ਟੇਢੇ ਕਰਕੇ ਮੈਂ ਕਿਆ ਆ ਕਿਵੇਂ ਖੜਦੀਆਂ ਨੇ, ਪੈਰ ਆਪਣੇ ਸਾਮਣੇ ਹੁੰਦੇ ਇਨਾਂ ਦੇ ਪਿੱਛੇ ਹੁੰਦੇ ਆ, ਹਾਂ ਤੇ ਨਾ ਫੇਰ ਉਹ ਫੀਗਰ ਨੀ ਬਣਦਾ ਤੇ ਜੇੜਾ ਇਹਨਾਂ ਦੀ ਅ ਪੂਰੀ ਢਿੱਡ ਦੇ ਥੱਲੇ ਦਾ ਹਿੱਸਾ ਨਾ ਓ ਤੁਸੀਂ ਮੰਨੋਗੇ ਨੀ ਨੀ ਇਨਾ ਜ਼ਾਦਾ ਲੱਗ ਏਨਾ ਐਕਸਟਰਾ ਲੱਗਦਾ ਤੁਸੀਂ ਹੈਰਾਨ ਹੋ ਜੋਗੇ।
ਤਾਡੀ ਵੱਡੀ ਨਨਾਣ ਦਾ ਵੀ ਲੱਗਦਾ ।
ਕੀ ਕਿੱਦਾਂ
ਤਾਡੀ ਵੱਡੀ ਨਨਾਣ ਦਾ ਵੀ ਮੈਂ ਕਿਆ ਐਵੇਂ ਈ ਲੱਗਦਾ।
ਓ ਸਾਰੇ ਫੀਸੇ ਹੋਏ ਨੇ ਸਾਰੇ ਪਿੱਛੋਂ ਬਿਲਕੁਲ ਸਿੱਧ ਤੇ ਸਾਰੇ ਈ ਸਿੱਧੇ। ਥੋੜਾ ਬੋਤਾ ਸੂਟ ਪਾਇਆ ਤਾਂ ਪਿੱਛੋਂ ਵੀ ਥੋੜਾ ਇਕ ਇਕ ਹੁੰਦਾ ਨਾ ਕੁੜੀਆਂ ਦਾ ਪਰਫੈਕਟ ਸਰੀਰ ਇਨਾਂ ਦਾ ਕੁਛ ਨੀ ਆ ਜੀ ਕੁਛ ਨੀ ਆ ਕੀ ਕਰੀਏ, ਹੁਣ ਦੱਸੋ ਉੱਤੋਂ ਜੀ ਫੇਰ ਇਹ ਆਪਦੇ ਆਪ ਨੂੰ ਬਸ ਐ ਸਮਝ ਬਾਲ ਸਿੱਧੇ ਕਰਾ ਕੇ ਕੇ ਸਾਰੀਆਂ ਅੱਗਿਓ ਬਾਲ ਉੱਡੇ ਹੋਏ ਹੋਰੇ ਐ ਕੁਛ ਬੜਾ ਬੁਰਾ ਹਾਲ ਹੈ ਇਹਨਾਂ ਦਾ ਤਾਂ ਭਾਈ-
ਆਪਨੀ ਜੇਠਾਨੀ ਦੀ ਸੁਨਾਓ ਕਦੀ ਹਾਂਜੀ ਠੀਕ ਏ।
ਉਹਦੇ ਦੰਦ ਚ ਮਾਰ
ਹਾ-ਹਾ-ਹਾ-ਹਾ-ਹਾ
ਮੈਂ ਨੀ ਜੇਠਾਣੀ ਜਠੁਣੀ ਬੋਲਦੀ ਉਹਦੀ ਤਾ ਬੋਲੀ ਹੀ ਸਮਝ ਤਾਂ ਜਣੇ ਖਣੇ ਨਾਲ ਲੜਦੀ ਆ, ਕਦੀ ਕੰਮਾਂ ਵਾਲੀਆਂ ਨਾਲ ਲੜਦੀ ਆ, ਕਦੀ ਕਿਦੇ ਨਾਲ ਲੜਦੀ ਫਿਰਦੀ ਆ, ਕਦੀ ਜਵਾਕਾਂ ਨਾਲ ਲੜਦੀ ਫਿਰਦੀ ਆ। ਉਹ ਉਹ ਤੇ ਮੈਨੂੰ ਐਂ ਹਾਂ ਮੈਂ ਕਿਹਾ, ਉਹ ਇਸ ਧਰਤੀ ਲਈ ਬਨੀ ਨੀ ਹੋਈ। ਦੇਖੋ ਜੀ
ਮੈਨੂੰ ਤੇ ਕੀ ਕਹਿੰਦੇ, ਇਹਨੇ ਨਾ ਮੈਨੂੰ ਵਟਸਐਪ ਤੇ ਵੀਡੀਓ ਭੇਜੀ। ਦੇਖੋ ਇਹ ਦੇਖੋ ਕਿ ਮੇਰੇ ਮੁੰਡੇ ਦੀ ਗਲਤੀ ਐ, ਇਸ ਚ ਮੇਰੇ ਮੁੰਡੇ ਦੀ ਗ਼ਲਤੀ ਐ। ਹੁਣ ਗਲਤੀ ਤੋ ਕਿ ਵਾਕੇ ਚ ਗਲਤੀ ਕੀਦੀ ਏ ਕੀਹਦੀ ਐ ਕੀਹਦੀ ਨਹੀਂ। ਬੋਲ ਉਹਨੇ ਮਾਰੀ ਐ। ਕਿਦੀ ਆ ਹੁਨ ਇਹੀਂ ਇਹਦਾ ਏਜੇਂਟ ਆ ਉਹਦਾ ਓਹੀ ਟੈਂਸ਼ਨ ਆਹੀ ਤੀ, ਕਿ ਮੈਂ ਓਹਦੇ ਸਾਹਮਣੇ ਮਾਰਾਂ।
ਹੰ ਹਾਂ ਇਹ ਨਾ ਬੰਦਿਆਂ ਦੀਆਂ ਗਾਲਾਂ ਵੀ ਕੱਢਦੀ ਏ ਅਗਲਿਆਂ ਦੀ ਮਾਂ ਨੂੰ, ਦੇਖੋ ਜੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਪਾਗਲ ਨੂੰ ਪਾਗ ਗਲ ਨੀ ਕਿਹਾ ਜਾਂਦਾ, ਠੀਕ ਆ, ਇਹਨੇ ਉਹਨੂੰ ਇੰਨੀਆਂ ਗੰਦੀਆਂ-ਗੰਦੀਆਂ ਗਾਲਾਂ ਉਹਦੇ ਜਵਾਕਾਂ ਸਾਹਮਣੇ ਕੱਢੀਆਂ, ਫੇਰ ਉਹਦੇ ਜਵਾਕ ਵੀ ਪਏ ਗਏ। ਹਾਂ ਫੇਰ ਉਹਦੀ ਕੁੜੀ ਇੱਕ ਬੁਰਸ਼ ਕਰਦੀ ਸੀਗੀ, ਉਹ ਤਾ ਬੁਰਸ਼ ਲਏ ਕੇ ਈ ਆ ਗਈ ਬਾਹਰ। ਇੱਕ ਝਾੜੂ ਮਾਰ ਰਹੀ ਸੀ, ਉਹ ਝਾੜੂ ਹੀ ਲਏ ਕੇ ਆ ਗਈ, ਮੁੰਡਾ ਓਹਦਾ ਜਿਹੜਾ ਕਦੀ ਬੋਲਿਆ ਈ ਨੀ ਸੀ, ਉਹ ਜਿਉਂ ਜੰਮਿਆ ਓਹਦੋਂ ਦਾ ਹੁਣ ਬੋਲਿਆ ਐਂ ਲੱਗ ਰਿਹਾ ਸੀ।
ਹੰ ਮਾਂ ਮਾਂ ਨੂੰ ਕੁਛ ਕਹੋਗੇ ਤੇ ਫਿਰ ਓਹ ਤੇ ਫਿਰ
ਭੈਨ ਜੀ ਮੇਰੀ ਗੱਲ ਸੁਨੋ, ਇਹਨਾਂ ਦਾ ਪਤਾ ਹੈ ਕੀ ਹਿਸਾਬ ਕਿਤਾਬ ਆ, ਇਹ ਇਸ ਦੁਨੀਆਂ ਲਈ ਔਰਤ ਕਹਿਲਾਉਣ ਦੇ ਲਾਈਕ ਨਹੀਂ ਲੱਗਦੀ ਦੇਖੋ, ਇਹ ਹੋਰ ਹੀ ਕੁਛ ਆ।
ਹਮ
ਮੈਂ ਤਾ ਨੀ ਕਦੀ ਇਹਨੂੰ ਜੇਠਾਣੀ ਆਲੀ ਫੀਲ ਦਾ ਮੁੰਡਾ ਇਹਨੂੰ ਬੜੀ ਮੰਮਾ ਕਹਿੰਦਾ ਵੇ। ਤੇ ਅਸੀ ਤੇ ਓਹਨੂੰ ਕਿਹਾ ਸੀ, ਹੁਨ ਮੇਰਾ ਮੁੰਡਾ ਜਦੋਂ ਤੋਂ ਆਇਆ, ਤੇ ਮੈਂ ਕਿਹਾ ਆਂਟੀ ਕਹਿਣਾ ਕੀ ਕਹਿਣਾ ਆਂਟੀ ਤੇ ਫੇਰ ਇੱਕ ਟਾਈਮ ਨਾ ਮੇਰਾ ਮੁੰਡਾ ਆਟੀ ਸਾਈਡ ਹੋ ਇਹਨੇ ਮੇਰੇ ਮੁੰਡੇ ਨੇ ਨਾ ਮੂੰਹ ਤੇ ਐਵੇਂ ਥੱਪੜ ਜੇ ਅੰਗੂ ਰੱਖਿਆ ਮੈਂ ਪੈ ਗਈ ਇਹਦੇ ਗੱਲ ਹਾਂ। ਫਿਰ ਮੈਂ ਇਹ ਜਿਹਾ ਗੱਲ ਪਈ ਇਹ ਜਿਹਾ ਗੱਲ ਪਈ ਫੇਰ ਰੋਕੇ ਗਈ ਇਹ ਮੈਂ ਕਿਹਾ ਆਂਟੀ ਨੂੰ ਆਂ ਮੈਂ ਕਿਹਾ ਸ਼ੁਕਰ ਤੈਨੂੰ ਅੰਕਲ ਨੀ ਕਿਆ, ਤੈਨੂੰ ਭੂਤ ਨੀ ਕਿਹਾ ਆਂਟੀ ਕਿਹਾ ਮੈਂ ਕਿਹਾ। ਮੈਂ ਕਿਹਾ ਬ ਮੈਂ ਕਿਹਾ ਮਾਂ ਇੱਕੋ ਹਾਂ ਮੈਂ ਹੌਲੀ ਦੇਨੇ ਮਾਰੀ ਰਿ ਸੀ ਹਜੇ ਮੈਂ ਕਿਹਾ ਮੈਂ ਕਿਹਾ ਹੋਰ ਕਿਸੇ ਨੂੰ ਦਿਖਾਈ। ਫਿਰ ਰੋਬ ਜੇ ਮੈਂ ਕਿਹਾ ਮੈਂ ਭਜਾ ਤ ਫੇਰ ਮੁੜ ਕੇ ਫਿੱਕੀ ਹੋ ਗ ਕੇ ਚੱਲ ਗਈ ਮੁੜ ਕੇ ਨੀ ਆਈ ਫੇਰ ਦੇਖੋ, ਪਤਾ ਕੀ ਆ ਮਾਂ ਤਾਂ ਇੱਕੋ ਹੁੰਦੀ ਹੈ ਹੁਣ ਜਗ੍ਹਾ-ਜਗ੍ਹਾ ਬੜੀ ਮੰਮਾ ਛੋਟੀ ਮੰਮਾ ਵਿਚਾਲੀ ਮੋਟੀ ਮੰਮਾ ਪਤਲੀ ਮੰਮਾ ਕਿੰਨੀਆਂ ਮਾਵਾਂ ਬਣਾਉਗਾ ਬੱਚਾ ਇੱਕ ਮਾਂ ਠੀਕ ਆ ਨਾ ਤੇ ਇਹੋ ਜਿਹੀ ਨੂੰ ਤਾਂ ਜ ਨੀ ਚੱਜ ਨਹੀਂ ਹੁੰਦੀ ਫੇਰ ਵੀ ਬੰਦਾ ਕਹਿੰਦਾ ਵੀ ਚੱਲ ਬੜੀ ਛੋਟੀ ਮੰਮਾ ਕਰਦਾ ਬੱਚਾ
ਮੈਨੂੰ ਤੇਵੇ ਵੇਸੇ ਐ ਤੇ ਨਾ ਮੇਰੇ ਨਾ ਘਰ ਆ ਗਈ ਮੈਂ ਮੇਰੀ ਆਦਤ ਤੇ ਦੁਪਹਿਰੇ ਸੌਣ ਦੀ ਸਾਡੇ ਮਤਲਬ ਕਿ ਮੰਮੀ ਦੀ ਵੀ ਆਦਤ ਤਾਂ ਮੇਰੀ ਤੇ ਮੈਂ ਵੀ ਸੋ ਜਾਂਨੀ ਹਾਂ। ਤੇ ਇਹਨਾ ਮੈਂ ਸੌਣ ਲੱਗੀ। ਹਲੇ ਚਾਰ ਵਜੇ ਦਾ ਟਾਈਮ ਸੀ ਸੋ ਗਈ ਸੀ ਮਤਲਬ ਕਿ ਆਈੇ ਨੇਹਾ, ਅੱਜ ਮੰਮਾ ਮੇਰਾ ਨਾਮ ਤੇ ਇੰਦਰ ਕੋਈ ਜਾਣਦਾ ਹੀ ਨੀ ਹੈ ਪਹਿਲੀ ਵਾਰ ਮੈਂ ਨਾਮ ਸੁਣਿਆ ਆਪਣਾ ਕਿੰਨੇ ਸਦੀਆਂ ਬਾਅਦ ਤੇ ਮੈਂ ਕਿਹਾ ਪਤਾ ਫੋਨ ਕਿਵੇਂ ਇਹਨੇ ਮੇਰਾ ਆਪਾਂ ਇੰਨਾ ਕੋਈ ਨੋਕ ਕੀਤਾ ਇਹਨੇ ਵੀ ਬੰਦਾ ਹ ਹਮੇਸ਼ਾ ਆਪਣੇ ਰੂਮ ਚ ਪਰਾਈਵੇਸੀ ਚ ਹੀ ਹੁੰਦਾ, ਤੇ ਉਹਦੇ ਚਲੋ ਸੁਕਰ ਐ, ਮੇਰਾ ਹਸਬੈਂਡ ਹੈ ਨੀ ਸੀਗਾ ਤੇ ਮੈਂ ਈ ਸੀ ਕੱਲੀ ਮੈ ਨਾਲ ਸੀ ਨਾਲ ਮ ਤੇ ਆਈ ਅੰਦਰ ਉਦਮ ਦਰਵਾਜੇ-ਦਰਵਾਜੇ ਖੋਲ ਕੇ ਆ ਗਈ। ਮੈਂ
ਗਰੀਬਾਂ ਨਾ ਫੇਰ ਮਤੀ ਮੇਰੀ ਉੱਧੇ ਨਾਲ ਫਟ ਦੋ ਫਲਾਣੇ ਇਨ੍ਹਾਂ ਦੀ ਲੜਾਈ ਹੋਈ ਐ। ਤੇ ਕੀ ਕੈੰਦੇ ਨੇ ਐ ਵੀਡੀਓ ਦੇਖਦਾ ਮੇਰੇ ਬੱਚੇ ਦੀ ਕੋਈ ਗ਼ਲਤੀ ਹੈ ਯੇ ਵੋ ਪਤਾ ਨੀ ਮੈਤੇ
ਅਰੇ ਫੇਰ ਇਦੇ ਘਰ ਆਲੇ ਨੇ ਕੁੱਟੀ ਆ ਨਾ ਫੜ ਕੇ
ਅਲੋ
ਹਾਂ। ਹਾਂ, ਕਿਉਂਕਿ ਜੇ ਜਿੰਨਾਂ ਦੇ ਨਾਲ ਲੜ ਲੜਾਈ ਹੋਈ ਸੀ ਨਾ